ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ!
ਸਤਿ ਸ੍ਰੀ ਕਾਲ ਜੀ! ਹੋਰ ਸੁਣਾਓ ਕੀ ਹਾਲ ਚਾਲ ਏ?
ਵਧੀਆ-ਵਧੀਆ! ਤੁਸੀਂ ਸੁਣਾਓ, ਬੜੇ ਦਿਨਾਂ ਬਾਅਦ ਫੋਨ ਕੀਤਾ ਜੇ।
ਬਸ ਜੀ ਟੈਮ ਈ ਨੀ ਲੱਗਦਾ ਹੈਗਾ। ਬਿਜੀ ਰਹਿੰਦੇ ਆ, ਕੰਮ ਵਿਚ ਹੀ ਬਸ।
ਅੱਛਾ-ਅੱਛਾ! ਹਾਂ, ਮੈਨੂੰ ਪਤਾ ਲੱਗਿਆ ਸੀ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਓ। ਵੀ ਤੁਹਾਡੀ ਸੁਸਾਇਟੀ ਹੈਗੀ ਏ। ਹਾਂਜੀ-ਹਾਂਜੀ! ਹਾਂ, ਮੈਂ ਹਾਂ ਤੇ ਤੁਸੀਂ ਅੱਛਾ, ਅੱਛਾ, ਤੇ ਫੇਰ ਕਿੰਨਾ ਕ ਟਾਈਮ ਲੱਗਦਾ? ਕਹਿੰਦਾ ਵਈ ਜੇ ਕਿਸੇ ਨੇ ਪਾਠ ਕਰਾਣਾ ਹੋਏ, ਤੇ ਕਿੰਨਾ ਕੁ ਟਾਈਮ ਲੱਗ ਜਾਂਦਾ?
ਫੇਰ ਵੀ? ਤਿੰਨ ਘੰਟੇ ਤੇ ਲਾ ਕੇ ਚਲੋ, ਕਿਉਂਕਿ ਇੱਕ-ਡੇਢ ਘੰਟਾ ਤੇ ਲੱਗ ਜਾਂਦਾ ਹੈਗਾ ਪਾਠ ਨੂੰ ਈ।
ਹਾਂਜੀ।
ਤੇ ਫੇਰ ਉਸ ਤੋਂ ਬਾਅਦ ਜਿਸਰਾ ਕੀਰਤਨ ਕਰਦੇ ਨੇ, ਸ਼ਬਦ-ਸ਼ੁਬਦ ਪੜ੍ਹਦੀਆਂ ਜਨਾਨੀਆਂ। ਫੇਰ ਉਸ ਤੋਂ ਬਾਅਦ ਅਰਦਾਸ, ਹੁਕਮਨਾਮਾ ਲੈਂਦੇ ਆ ਚੌਪਈ ਸਾਹਿਬ, ਕਰਦੇ ਆ। ਲੱਗ ਜਾਂਦਾ ਇੰਨਾ ਟਾਈਮ! ਕਈ ਜਿਸ ਤਰ੍ਹਾਂ ਕਈ ਤੇ ਕਹਿੰਦੇ ਆ ਨਾ ਜ਼ਿਆਦਾ ਸਾਰੇ ਸ਼ਬਦ ਲਾਓ ਯਾਂ ਕਈ ਵਾਰੀ ਸਾਨੂੰ, ਜਿਸਰਾਂ ਜਲਦੀ ਹੁੰਦੀ ਐ, ਤੇ ਉੱਥੇ ਫੇਰ ਦੋ ਈ ਸ਼ਬਦ ਲਾਈ ਦੇ ਨੇ। ਤੇ ਫੇਰ, ਤਾਂ ਵੀ ਢਾਈ-ਤਿੰਨ ਘੰਟੇ ਤੇ ਹੈ ਈ ਏ, ਕਮ ਸੇ ਕਮ।
ਨਈ ਤੇ, ਜੇ ਕਿਸੇ ਨੇ ਸ਼ਾਮ ਟਾਈਮ ਕਰਾਉਣਾ ਹੋਏ, ਤੇ ਉੱਥੇ ਵੀ ਕਰ ਦਿੰਦੇ ਓ ਤੁਸੀਂ?
ਹਾਂ-ਹਾਂ, ਸ਼ਾਮ ਟਾਈਮ ਵੀ! ਜਿਸ ਟਾਈਮ ਮਰਜ਼ੀ ਕੋਈ ਕਰਾ ਲੇ, ਸਵੇਰੇ ਕਰਾਓ, ਸ਼ਾਮੀ ਕਰਾਓ। ਹਾਂਜੀ, ਸ਼ਾਮੀ ਤਿੰਨ ਤੋਂ ਪੰਜ।
ਹਾਂ, ਅਸੀਂ ਸੋਚ ਰਏ ਸੀ ਨਾ, ਅਸੀਂ ਕਿਆ ਸੀ, ਚਲੋ ਉਹਨਾ ਨੂੰ ਕਵਾਂਗੇ ਵੀ, ਚਲੋ ਉਹਨਾਂ ਦੀ ਸੋਸਾਇਟੀ ਵੀ ਹੈਗੀ ਏ। ਚਲੋ ਉਹਨਾਂ ਕੋ ਕਰਵਾ ਲਾਂਗੇ। ਤੇ ਦੁਪਹਿਰ ਟਾਈਮ ਤੇ ਲੰਗਰ ਦਾ ਪ੍ਰੋਗਰਾਮ ਹੁੰਦਾ ਹੋਏਗਾ ਨਾ?
ਹਾਂਜੀ-ਹਾਂਜੀ, ਕੋਈ ਜਰੂਰੀ ਵੀ ਨਹੀਂ ਆ। ਕਈ ਨਹੀਂ ਵੀ ਕਰਾਂਦੇ, ਜਿਸਰਾ ਕਈ ਬਈ ਚ ਨਈ ਕਰਾ ਸਕਦੇ। ਜਿਸ ਤਰ੍ਹਾਂ ਕੋਈ ਚਾਹ-ਚੁ ਬਣਾ ਦਿੱਤੀ, ਕੋਈ ਜ਼ਰੂਰੀ ਨਹੀਂ ਆ ਬੀ ਸਵੇਰੇ ਕਰਾਇਆ ਤੇ ਵੀ ਉਹਨਾਂ ਨੇ ਲੰਗਰ ਹੀ ਬਈ ਛਕਾਉਣਾ ਹੈਗਾ, ਵੀ। ਜ਼ਰੂਰੀ ਇਹ ਆਪਣੀ-ਆਪਣੀ ਮਰਜੀ ਆ! ਹਾਂ-ਹਾਂ, ਕਿਨੀ ਕਿਸੇ ਦੀ ਸ਼ਰਧਾ ਹੈਗੀ ਐ, ਬਸ! ਕੋਈ ਉਹ 'ਚ ਕੋਈ ਐ ਨੀ ਐ। ਦੇਣ ਦੀ ਵੀ ਕੋਈ ਓ ਨੀ ਐ ਬਈ ਆਪਣਾ ਕੋਈ ਕਾ ਰੱਖਿਆ ਵਾ ਸੀ, ਮੋਕ ਵਗੈਰਾ, ਨਾ ਜਿੰਨੀ ਕਿਸੇ ਦੀ ਸ਼ਰਧਾ, ਜੋ ਕੋਈ ਦੇ ਸਕਦਾ। ਹਾਂਜੀ, ਹਾਂਜੀ, ਓ ਈ ਓ ਬਸ ਹੋਰ ਕੋਈ ਨੀ ਵਧੀਆ ਲੱਗਦਾ। ਚਲੋ, ਆਪਣੇ ਐਸੀ ਬਾਨੇ ਕਈਆਂ ਦਾ ਦਿਲ ਕਰਦਾ ਕਰਾਉਣ ਤੇ ਕਈ ਵਿਚਾਰੇ ਮਜਬੂਰੀ ਪਿੱਛੇ ਨਹੀਂ ਕਰਾ ਸਕਦੇ। ਸਕਦੇ, ਬਈ ਜਾਦਾ ਪੈਸੇ ਲੱਗ ਹਾਂਜੀ, ਹਾਂਜੀ, ਹਾਂ, ਹਾਂ, ਹਾਂ! ਹਾਂ, ਕਈ ਕਹਿੰਦੇ, ਜਰੂਰੀ ਬਈ ਦਰਬਾਰ ਸਾਹਿਬ ਲਿਆਈਏ, ਅਸੀਂ ਤਾਂ ਈ ਪਾਠ ਹੋਏਗਾ। ਤੇ ਕਈ ਵਾਰੀ, ਹਾਂ, ਬਾਬਾ ਜੀ ਦਾ ਸਰੂਪ ਰੱਖ ਕੇ ਈ ਕਰ ਲੈਂਦੇ ਆ। ਹੁਣ ਅੱਜ ਅਸੀਂ ਜਿੱਥੇ ਗਏ ਸੀ, ਉਨ੍ਹਾਂ ਨੇ ਵੀ ਅੱਜ ਬਾਬਾ ਜੀ ਦਾ ਸਰੂਪ ਈ ਰੱਖਿਆ ਹੋਇਆ ਸੀ। ਬਾਬਾ ਦੀਪ ਸਿੰਘ ਜੀ ਦਾ, ਹਾਂ, ਤੇ ਓ ਠੀਕ ਆ, ਬੱਸ ਬਾਅਦ 'ਚ ਭਾਈ ਜੀ ਜੇ ਹੋ ਆ ਜਾਣ ਟੈਮ ਦੇ ਤੇ ਤੇ ਅਰਦਾਸ ਕਰ ਦਿੰਦੀ, ਤੇ ਕੋਈ ਆਪਣੇ ਆਪ ਹੀ ਬੀਬੀ ਕਰ ਲੈਂਦੀ ਅਰਦਾਸ।
ਅੱਛਾ, ਅੱਛਾ, ਹਾਂਜੀ! ਤੁਹਾਡੇ ਵੇ ਤੇ ਵਈ ਹੈਗੇ ਆ ਨਾ ਉਹ, ਵਈ ਉਹਨਾਂ ਦੀ ਸਹੀ ਨੇ ਉਹ ਉੱਚੀ ਸਾਰੀ ਆਵਾਜ਼ ਉਨ੍ਹਾਂ ਦੀ, ਪਤਾ ਚੱਲ ਜਾਂਦਾ ਵੀ ਹਾਂ, ਕੋਈ ਪਾਠ ਕਰ ਰਿਹਾ ਆ।
ਹਮ, ਵਧੀਆ! ਕੋਈ ਨੀ, ਬਸ ਜੀ ਵਧੀਆ। ਹੋਰ, ਉਥੋਈ ਆਈ ਮੈਂ। ਰੋਟੀ-ਰੂਟੀ ਬਣਾ ਕੇ ਪਹਿਲਾਂ ਚਲੇ ਗਈ ਸੀ ਨਾ। ਫੇਰ ਥੋਡੀ ਇਫਰਟਸ ਹਾ ਕਈ ਉਜੇ ਦੇ ਸਪਾਰਕ ਤੇ ਜਾਣਾ ਹੁੰਦਾ ਐ ਅੱਜ ਸਾਨੂੰ ਪਹਿਲਾਂ ਹਾਂ, ਜਿਸ ਤਰ੍ਹਾਂ ਜੇ ਸਵੇਰੇ ਦਸ ਵਜੇ ਜਾਣਾ ਹੋਏ, ਤੇ ਫੇਰ ਕਿਸਲੇ ਛੱਡਣਾ ਵੀ ਪੈਂਦਾ ਐ ਮਸਾ ਨਾਸ਼ ਹਾਂ ਫਿਰ ਅ, ਵੈਸੇ ਇਹਨਾਂ ਨੇ ਸ਼ਾਮੀ ਕਰਾਣਾ ਸੀ, ਫੇਰ ਓ ਕਹਿੰਦੇ, ਨਹੀਂ, ਅਸੀਂ ਸਵੇਰੇ ਕਰਾਣਾ ਵੇ! ਤੇ ਇਕ ਦਮ ਪ੍ਰੋਗਰਾਮ ਬਦਲਿਆ! ਹਾਂਜੀ, ਹਾਂਜੀ, ਬਸ, ਹਮ। ਹੋਰ, ਹੋਰ ਅਅ, ਫੇਰ ਸਾਨੂੰ ਅਸੀਂ ਨਾ ਨੀ ਕਰ ਸ ਸਕਦੇ ਨਾ, ਹਾਂਜੀ, ਜਿਸ ਟਾਈਮ ਕੋਈ ਕਵੇ, ਫੇਰ ਸਾਨੂੰ ਤੇ ਉਸ ਟਾਈਮ ਈ ਕਰਨਾ ਈ ਪੈਂਦਾ ਵੇ।
ਹਾਂਜੀ-ਹਾਂਜੀ, ਨਈ-ਨਈ, ਠੀਕ, ਵਧੀਆ! ਤੁਸੀਂ ਗੁਰੂ ਲੜ ਲੱਗੇ ਹੋਏ ਓ।
ਹਾਂ, ਸਭ ਬਾਬਾ ਕਰਾਣ ਵਾਲਾ ਵੇ, ਬਾਬਾ ਜੀ ਨਾਨਕ ਉੱਦਮ ਦਿੰਦਾ, ਅਸੀਂ ਕਰ ਰੇ ਆ।
ਹਾਂਜੀ, ਹਾਂਜੀ, ਨਹੀਂ-ਨਹੀਂ, ਵਧੀਆ ਆ! ਪਿੱਛੇ ਜੇ ਮੈਂ ਸੁਣਿਆ ਸੀ ਤੁਹਾਡਾ ਜਥਾ ਹਜ਼ੂਰ ਸਾਹਿ ਤੈ ਵੀ ਗਿਆ ਸੀ।
ਹਾਂਜੀ ਹਾਂਜੀ ਗੇ ਸੀ ਅਸੀਂ ਹਜ਼ੂਰ ਸੈਬ। ਗੇ ਸੀ ਆਪਣਾ ਜੱਥਾ ਈ ਗਿਆ ਸੀ ਪੂਰਾ, ਓ ਤਾਂ ਕੈਂਦੇ ਬੋਲੇ ਕਿ ਅਸੀਂ ਹਰ ਸਾਲ ਸਲਾਖ ਬਣਾਓ। ਅਸੀਂ ਹਰ ਸਾਲ ਈ ਜਾਈਏ, ਬੋਤ ਮਤਬ ਕੀ ਆਨੰਦ ਆਂਦਾ ਨਾ। ਸੰਗਤ ਨਾਲ ਜਾ ਕੇ। ਤੇ ਹਾਂ ਹੋਰ ਹਜੇ ਫੈਮਿਲੀ ਨਾਲ ਜਾਓ। ਹੋਰ ਗੱਲ ਏ, ਰਿਸ਼ਤੇਦਾਰਾਂ ਨਾਲ ਹੋਰ ਗੱਲ। ਜੜਾ ਫੇਰ ਜੇੜੇ ਸੁਸਾਇਟੀ ਵਾਲਿਆਂ ਨਾਲ ਹਾਂ
ਪਾਠ ਕਰਦਿਆਂ ਜਾਣਾ, ਕੀਰਤਨ ਕਰਦਿਆਂ ਜਾਣਾ, ਤੇ ਆਪਣੀ ਫੈਮਿਲੀ ਨਾਲ ਜਾਓ, ਗੱਲਾਂ ਮਾਰਦੇ ਕੁਛ
ਹਾਂ ਬਸ ਹਸੀ ਮਜ਼ਾਕ ਗੱਲਾਂ ਨਾਲ ਓਦੀ ਗੱਡੀ ਇਚ ਵੀ ਗਏ ਸੀ ਨਾ ਤੇ ਓ ਮਤਬ ਕੀ ਅ ਢੋਲਕੀ ਜਾਂਣੇ ਲੈਕੇ ਗੇ ਸੀ। ਅਸੀਂ ਕੀਰਤਨ ਕਰਦੇ ਗਏ, ਸਗੋਂ ਨਾਲ ਜੜੇ ਹੋਰ ਵੀ ਗੱਡੀ 'ਚ ਬੈਠੇ ਸੀ ਓ ਦੂਸ ਦੂਸਰੇ ਲੋਗ ਓ ਵੀ ਸਗੋਂ ਨਾਲ ਆ ਕੇ ਬੈ ਗੇ। ਓ ਵੀ ਸਗੋ ਕੈਂਦੇ ਬੋਤ ਅੱਛਾ ਲੱਗ ਰਾ, ਹਾਂ ਓਨਾਂ ਨੂੰ ਵੀ ਸੋਂਦੀ ਆ।
ਚਲੋ ਵਧੀਆ।
ਕੈਂਦੇ ਪਏ ਚਲੋ ਅਗਲੇ, ਮੈਂ ਕਿਆ ਚਲੋ ਬਈ ਕੈਂਦੇ ਨੀ ਅਸੀਂ ਜਦੋਂ ਬਾਬਾ ਲਜਾਏਗਾ, ਫੇਰ ਵੇਖਾਂਗੇ ਹਾਂ।
ਠੀਕ ਏ ਬਾਬਾ ਆਪ ਸੱਦਾ ਭੇਜ
ਹੋਰ ਮੈਂ ਕਿਆ ਅਸੀਂ ਪੈਲੇ ਨੀ ਕੁਝ ਕੈ ਸਕਦੇ ਬਾਕੀ ਕੀ ਜਦੋਂ ਬਾਬੇ ਦਾ ਹੁਕਮ ਹੋਣਾ, ਵੀ ਮੈਂ ਕਿੰਨੇ ਸਾਲਾਂ ਤੋਂ ਕੈਂਦੀ ਸੀ। ਤੇ ਮੈਂ ਜਾਣਾ ਐ, ਜਾਣਾ ਐ। ਪਰ ਨਈ ਸੀ ਅਜੇ ਹੁਕਮ ਫੇਰ ਏਸ ਵਾਰੀ ਚਲੋ ਬਣੀ ਸਲਾਅ ਤੇ ਮਿੰਟ 'ਚ ਈ ਬਣ ਗੀ ਸਲਾਅ। ਓ ਕੈਂਦੀਆਂ ਜਾਣਾ ਈ ਏ ਤੈਨੂੰ ਲੈ ਕੇ ਅਸੀਂ ਤੇਰੇ ਨਾਲ ਈ ਜਾਣਾ।
ਹਾਂ ਬਾਬੇ ਨੇ ਜਦੋਂ ਚਿੱਠੀ ਪਾਣੀ ਆਪਣੇ ਆਪ, ਪਤਾ ਵੀ ਨੀ ਚੱਲਣਾ ਕਿਵੇਂ ਸਲਾਅ ਬਣ ਜਾਣੀ।
ਹਾਂਜੀ-ਹਾਂਜੀ।
ਹੋਰ ਘਰ ਪਰਿੜਵਾਰ ਸਭ ਵਧੀਆ। ਨਈ ਅਸੀਂ ਹਜ਼ੂਰ ਜਦ ਛੋਟੇ- ਛੋਟੇ ਬੱਚੇ ਸੀ ਓਦੋਂ ਈ ਗਏ ਸੀ, ਅਸੀਂ ਵੀ ਕੈ ਰਏਂ ਆਂ ਸਗੋਂ ਵੀ ਹੁਣ ਚਲੋ ਇੱਕ ਵਾੜਰੀ ਹੋ ਕੇ ਆਈਏ। ਹੁਣ, ਬੱਚੇ ਵੱਡੇ ਹੋ ਗੇ ਆ। ਹੂੰ, ਹਾਨੂੰ ਗਿਆਂ ਵੀ ਠਾਰਾਂ- ਉੱਨੀ ਸਾਲ ਹੋ ਗੇ ਗਿਆਂ।
ਹਾਂ, ਨਈ ਹੁਣ ਤੇ ਓਥੇ ਕਮਰਿਆਂ ਦੀ ਸੁਵਿਧਾ, ਲੰਗਰ ਪਾਣੀ ਦੀ ਬੇਤ, ਬੜਾ ਈ ਵੱਡਾ ਬਣਾ ਲਿਆ ਹੁਣ ਤੇ ਓਨਾਂ ਨੇ।
ਹਾਂਜੀ- ਹਾਂ
ਵਧੀਆ ਵੀ ਬੜਾ ਬਣ ਗਿਆ ਵੀ।
ਹਾਂ, ਚਲੋ ਵਧੀਆ ਤੁਸੀਂ ਦਰਸ਼ਨ ਕਰ ਰੇ ਓ ਚਲੋ, ਹੁਣ ਸਾਨੂੰ ਵੀ ਜਦੋਂ ਕਦੀ ਬਾਬਾ ਸੱਦੇਗਾ ਜਾਵਾਂਗੇ।
ਹਾਂ ਸੱਦੇਗਾ, ਬਾਬੇ ਅਗੇ ਅਰਦਾਸ ਕਰੋ ਤੇ ਬਾਬਾ ਸੱਦਦਾ ਜ਼ਰੂ
ਹੋਰ ਹੁਣ ਪਟਨਾ ਸੈਬ ਦੀ ਸੋਚਦੇ ਵਏਂ, ਚਲੋ ਵਈ ਪੰਜ ਤਖ਼ਤ ਪੂਰੇ ਹੋ ਜਣਨ, ਪਟਨਾ ਸੈਬ ਇੱਕ ਰੈ ਗਿਆ ਬਸ। ਬਾ ਕੀ ਚਾਰ ਤਖ਼ਤ ਕਰ ਲੇ ਆ, ਪੰਜਵਾਂ ਇੱਕ ਰੈ ਗਿਆ। ਹਾਂ ਨਈ ਵੇਖਾਂਗੇ ਵੀ, ਓਈਓ ਓ ਜਦੋਂ ਬਾਬੇ ਦ ਹੋ ਹੁਕਮ ਹੋਣਾ, ਜਦੋਂ ਬਾਬੇ ਦਾ ਓਦੋਂ ਈ ਜਾਣਾ।
ਹਮ ਕੋਈ ਨੀ ਸੱਦੇਗਾ ਬਾਬਾ। ਬੰਦੇ ਨੂੰ ਇੱਕ ਵਾਰੀ ਧਾਰ ਲੇ ਨਾ ਮੈਂ ਜਾਣਾ, ਲਗਨ ਹੋਣੀ ਚਾਹੀਦੀ, ਬਾਬਾ ਆਪੇ ਸੱਦਦਾ।
ਹਾਂ, ਹਾਂ ਹੁਣ ਸਗੋਂ ਅਸੀਂ ਪਿੱਛੇ ਜੇ ਹੋਕੇ ਆਏ ਹੇਮਕੁੰਡ ਰੋਜ਼ ਵੇਖਦੇ ਸਾਂ ਯੂਟਿਊਬ ਤੇ ਫਿਰ ਵੀ। ਬਾਬਾ ਜੀ ਦੀਆਂ, ਅਸੀਂ ਕਹਿਨੇ ਆ, ਬਾਬਾ ਜੀ ਸਾਨੂੰ ਵੀ ਸ ਸਦੋਗੇ ਕਦੀਂ, ਸੱਦੋਗੇ ਕੇ ਨਹੀਂ ਸੱਦੋਗੇ, ਅਸੀਂ ਵੀ ਇਹ ਜਗ੍ਹਾ ਦੇ ਦਰਸ਼ਨ ਕਰਾਂਗੇ। ਫਿਰ ਹੁਣ ਹੋ ਕੇ ਆਏ ਆ, ਇਹ ਆ ਵੀ ਬਹੁਤ ਵਧੀਆ। ਦਰਸ਼ਨ ਹੋਏ ਬਾਬਾ ਜੀ ਦੇ।
ਹਾਂਜੀ ਵਧੀਆ ਫਿਰ, ਗੁਰੂ ਘਰ ਕਿਤੇ ਮਰਜ਼ੀ ਚਲੇ ਜਾਓ। ਉੱਥੇ ਬੰਦੇ ਦਾ, ਆਨੰਦ ਹੀ ਆ ਜਾਂਦਾ ਜਾ ਕੇ।
ਹਾਂ, ਇਹ ਸੀ ਪਤਾ ਨੀ ਚੜ੍ਹ ਪਾਵਾਂਗੇ, ਨਹੀਂ ਚੜ ਪਾਵਾਂਗੇ, ਕੀ ਹੋਏਗਾ ਫੇਰ ਇਹ ਕਹਿ ਬਾ ਜੇ ਤੂੰ ਘਰੋਂ ਲੈ ਕੇ ਚੱਲੇ ਆ, ਨਾ ਤਾਂ ਤੂਹੀਂਓ ਲੈ ਕੇ ਜਾਣੇ ਸਾਨੂੰ। ਬਾਬਾ ਜੀ ਲੈ ਗਿਆ, ਸਾਨੂੰ ਪਤਾ ਤੇ ਵੀ ਨੀ ਚੱਲਿਆ ਕੇ, ਆਪਣੇ- ਆਪ ਕਿੰਜ ਚਲੇ ਗਏ ਆ।
ਉਹ ਬਾਬਾ ਲਿਜਾਣ ਵਾਲਾ ਏ ਬਸ। ਹੂੰ ਉੱਥੇ ਤੇ ਕਈ ਇੰਨੇ ਜਵਾਨ ਚੱਕੇ-ਬੱਚੇ ਬਹਿ ਜਾਂਦੇ ਨੇ।
ਹਾਂ, ਅਸੀਂ ਵੇਖਿਆ ਹੈ ਬਈ ਨਿੱਕੇ -ਨਿੱਕੇ ਬੱਚੇ ਘੋੜਿਆਂ ਦੇ ਜਾਂਦੇ ਵੇ, ਤੇ ਬਜ਼ੁਰਗ ਬੰਦੇ ਪੈਦਲ ਤੁਰ ਰਹੇ ਜਾਂਦੇ ਹੋਏ ਨੇ।
ਪਤਾ ਕੀ, ਬਜ਼ੁਰਗਾਂ ਦੇ ਵੀ ਅੱਜ -ਕੱਲ ਬੱਚਿਆਂ ਦੀ ਵੀ ਕੋਈ ਉਹ ਨਹੀਂ ਹੈ, ਅੱਜ- ਕੱਲ ਦੇ ਬੱਚਿਆਂ 'ਚ ਹੈ ਕੀ ਏ ਬਜ਼ੁਰਗ ਫਿਰ ਵੀ ਖਰੇ ਨੇ। ਹਾਂ, ਅਸੀਂ ਫਿਰ ਵੀ ਸਹੀ, ਸਾਡੇ ਬੱਚੇ ਸਾਡੇ ਤੋਂ ਵੀ ਵਧ ਗਏ ਦੇ ਨੇ ਸਾਡੇ ਬੱਚਿਆਂ 'ਚ ਤਾਂ ਪਹਿਲਾਂ ਹੀ ਕੋਈ ਗੱਲ ਕਹਿ ਦੋ ਪਹਿਲੇ ਜਵਾਬ ਨਾ, ਮੇਰੇ ਕੋਲ ਨੀ ਹੁੰਦਾ ਮੇਰੇ ਕੋਲੋਂ ਨਹੀਂ ਜਾਇਆ ਜਾਂਦਾ ਇਹ ਨਾ ਅਸੀਂ ਮਿੰਟ ਦੇ ਕੇ, ਜਰਾ ਆਲਸ ਨਈ ਕਰੀਦੇ ਝੱਟ ਦੇ ਕੇ
ਹਾਂ, ਵੀ ਉਹੀ ਏ ਨਾ ਭਾਵੇਂ ਮਾਰਕੇ ਪੀੜਾਂ ਹੀ ਹੁੰਦੀਆਂ ਪਈਆਂ ਹੁਣ ਕਈਦਾ ਚੱਲ ਨਹੀਂ ਕਰ ਦਿੰਦੇ ਆ। ਅੱਜਕਲ ਨਿੱਕੇ ਜਿਹੇ ਬੱਚਿਆਂ ਨੂੰ ਕਹੋ, ਜਾ ਸਾਨੂੰ ਕੋਈ ਚੀਜ਼ ਲਿਆ ਦੇ ਮੇਰੀਆਂ ਲੱਤ ਪੀੜ ਹੁੰਦੀਆਂ।
ਉਹ ਹਿੰਮਤ ਨੀ ਕਰਦੇ ਨਾ, ਹਿੰਮਤ ਛੇਤੀ ਹਾਰ ਜਾਂਦੇ ਨੇ ਉਹ। ਸਾਹ ਸੱਤ ਹੈ ਕੋਈ ਨੀ, ਕੁਛ ਫੋਨਾ ਦੇ ਹੋਏ ਦੇ ਕੰਮ। ਫੋਨ ਵਿਖਾ ਲੋੋ, ਬੱਚਿਆਂ ਦੇ ਮਾਇੰਡ ਹੀ ਨੀ ਹੈ ਹੋਰ ਪਾਸੇ ਬਸ।
ਬੱਚਿਆਂ ਦਾ ਫੋਨ ਹਮ ਹਮ ਫੋਨ ਸਾਡੇ ਘਰ ਆਪ ਛੋਟੇ- ਛੋਟੇ ਬੱਚੇ ਆ ਤੇ ਹਰ ਟੈਮ ਫੋਨ ਚਾਹੀਦਾ ਉਹਨਾ ਨੂੰ, ਫੋਨ ਤੋੰ ਬਿਨਾਂ ਤਾਂ ਉਹਨਾਂ ਦੀ ਹੈ ਹੀ ਨਹੀਂ
ਵੈਸੇ ਜਿੰਨਾ ਮਰਜੀ ਬੰਦਾ ਕਹੇ ਬਈ, ਅਸੀਂ ਫੋਨ ਦੀ ਆਦਤ ਨਹੀਂ ਪਾਉਣੀ ਪਰ
ਉਹ ਹਾਂ ਵੀ ਫਿਰ ਦੇਣਾ ਪੈਂਦਾ ਵੀ ਚਲ ਕੋਈ ਕੰਮ ਕਰਨਾ ਏ ਚਲੋ ਬ ਬੱਚੇ ਨੂੰ ਫੋਨ ਫੜਾ ਦਿੰਨੇ ਆ।
ਮਾਵਾਂ ਨੂੰ ਵੀ ਲਾਲਚ ਹੁੰਦਾ ਚੱਲ ਫੋਨ ਦੇ ਕੇ ਬੱਚੇ ਨੂੰ ਆਹਰੇ ਲਾਇਆ। ਕੁਛ ਬੱਚਾ ਕੀ ਵੇਖ ਰਿਹਾ ਕੀ ਨਹੀਂ ਵੇਖ ਰਿਹਾ ਨੁਕਸਾਨ ਹੋ ਰਿਹਾ ਅੱਖਾਂ ਦਾ ਕੁਛ ਇਹ ਨੀ ਅਸੀਂ ਸੋਚਦੇ ਗ਼ਲਤੀਆਂ ਤੇ ਅਸੀਂ ਆਪ ਕਰ ਰਹੇ ਆ ਹਾਂ ਬਸ ਬਸ ਕਈ ਵਾਰੀ ਕਹਿੰਦੇ ਨਾ ਅਸੀਂ ਬੱਚਿਆਂ ਨੂੰ ਫੋਨ ਨੀ ਵਿਖਾਉਣਾ ਤਾਂ ਫੇਰ ਹੀ ਬਸ ਬੱਸ ਵਧੀਆ ਹੋਰ ਹਾਂ ਹੋਰ ਸੁਣਾਓ ਤੁਸੀਂ ਦੱਸੋ ਆਪਣੇ ਬਾਰੇ ਕੀ ਕਹਿੰਦੇ ਹੋ ਤੁਸੀਂ
ਕੁਛ ਵੀ ਨੀ ਵਿਹਲੇ ਹੁਣ ਰਾਤ ਦੀ ਰੋਟੀ ਦੀ ਤਿਆਰੀ ਤਿਉਰੀ ਕਰਾਂਗੇ ਕਿ ਸਾਡੇ ਘਰ ਨਾ ਜਲਦੀ ਜਰਾ ਰੋਟੀ ਰੋਟੀ ਪਾਣੀ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਨਾ। ਹਾਂਜੀ ਬਈ ਅੱਠ ਵਜੇ ਵੀ ਬਣ ਜਾਣੀ ਚਾਹੀਦੀ ਹੈ। ਨਹੀਂ ਨਹੀਂ ਹਾਂਜੀ ਹਾਂਜੀ ਏਸ ਕਰਕੇ ਫੇਰ ਧੈਆਨ ਰਖਣਾ ਬੱਚੇ ਮੰਂਗ ਲੈਂਦੇ ਨੇ ਛੋਟੇ ਬੱਚੇ ਜਲਦੀ ਮੰਂਗ ਲੈਂਦੇ ਆ ਰੋ
ਹਾਂ ਜ਼ ਸਗੋਂ ਵਦੀਆ ਸਗੋਂ ਟਾਈਮ ਸਿਰ ਬਣ ਜਾ ਤੇ ਬੰਦਾ ਜਲਦੀ ਵੇਲਾ ਹੋ ਜਾਂਦਾ ਵੇ।
ਨਾਲੇ ਉਂਝ ਵੀ ਦੋ-ਤੇਨ ਦਿਨ ਹੋ ਗਏ ਸਾਡੇ ਲਾਈਟ ਈ ਬਹੁਤ ਤੰਗ ਕਰ ਰਈ ਆ। ਜਦੋਂ ਦੀ ਬਾਕਸ ਏਸ ਕਰਕੇ ਏ ਫੇਰ ਸਾਨੂੰ ਵੀ ਹੁੰਦਾ ਵੀ ਲਾਈਟ ਹੈਗੀ ਏ ਫਟਾਫ
ਹਾਂ-ਹਾਂ ਨਾਲੇ ਹੁ ਓ ਬੜੇ ਮੱਛਰ-ਮੁੱਛਰ ਜੇ ਵੀ ਆਣ ਲੱਗ ਗਏ ਨੇ ਦੋ-ਤਿਨ ਦਿਨ ਬਰਸਾਤ ਹੋਈਏ ਮੱਛਰ ਬੋਤ ਹੋ ਗੇਆ ਏ।
ਹਾਂਜੀ ਨਈ ਸਾਡੇ ਤੇ ਨੀ ਚਲੋ ਵਾਏਆ ਸਾਡੇ ਚਲੋ ਲਾਈਟ ਈ ਸੀ ਤੇ ਮੈ ਮੱਛਰ ਕੀ ਕਰਨ ਆਣਾ ਸੀਂ, ਏਆ ਅਸੀਂ ਪੱਖਾ ਏਓ ਜਾ ਲਾਏਆ ਲਾਈਟ ਮੈਂ ਚਲਾਈਆ ਈ ਘੱਟ ਨੇ।
ਗਰਮੀ ਤੇ ਬੜੀ ਪੈ ਰਈ ਏ ਨਾ। ਅੱਜ ਫੇਰ ਮੌਸਮ ਐਨਾ ਹੋਏਆ ਗਰਮੀ ਏਨੀ ਹੋਈ ਦੀ ਸਾਡੇ ਪਾਸੇ ਤੇ ਬੋਤ ਜਾਦਾ।
ਹੁਣ ਫੇਰ ਗਰਮੀ ਧੁੱਪ ਨੇਲੀਏ ਤੇ ਗਰਮੀ ਬੌ ਜਾਦਾ ਹੋ ਗਈ ਏ।
ਹੂੰ।
ਚਲੋ, ਹਾਂਜੀ।
ਚਾਅ-ਚੂ ਪੀ ਲਈ ਤੁਸੀਂ? ਚਾਅ ਨੀ ਪੀਤੀ ਅਜੇ। ਚਲੋ ਭੈਣ ਜੀ, ਅੱਛਾ ਚਲੋ ਠੀਕ ਏ ਫੇਰ ਮੈਂ ਫੇਰ ਕਰਾਂਗੀ ਤੁਆਨੂੰ ਫੂਨ। ਠੀਕ ਏ ਜੀ। ਹੈਂ,